ਹੈਲੋ। ਹਾਂਜੀ ਸਾਸ ਸ੍ਰੀ ਕਾਲ ਜੀ ਕੀ ਹਾਲ-ਚਾਲ ਐ ਜੀ?
ਵਧੀਆ ਜੀ ਵਧੀਆ ਤੁਸੀ ਸੁਣਾਓ।
ਬਸ ਠੀਕ-ਠਾਕ।
ਹੋਰ ਸੁਣਾਓ ਮੌਸਮ ਕਿਵੇਂ ਹੋਯਾ ਦਾ।
ਮੌਸਮ ਗਰਮੀ ਐ ਜੀ ਕਾਫੀ ਜਾਦਾ
ਬਸ ਦੇਖੋ ਗਰਮੀ ਤਾਂ ਦੇਖੋ ਹੋਏਗੀ ਜੀ ਦੇਖੋ ਅੱਜ-ਕੱਲ ਬਾਰ ਪੋਲਿਊਸ਼ਨ ਦੇਖੋ ਦੇਖੋ ਕਿੰਨਾ ਵੱਧਦਾ ਪਿਆ ਦਿਨ ਪਰ ਦਿਨ
ਪੋਲਿਊਸ਼ਨ ਤਾਂ ਫੇਰ ਤੁਸੀਂ ਏ ਦੇਖੋ ਕਿ ਪੋਲਿਊਸ਼ਨ ਜਿਹੜਾ ਹੈਗਾ ਆਪਾਂ ਕਹਿੰਦੇ ਇੰਡਸਟਰੀਅਲ ਏਰੀਆ ਹਨਾ ਉੱਥੇ ਤਾਂ ਹੋਣਾ ਹੀ ਹੋਣਾ ਏ। ਤੇ ਉਦੋਂ ਬਿਨਾਂ ਜਿਹੜੇ ਆਪਣੇ ਵਹੀਕਲ ਚੱਲਦੇ ਨੇ। ਹਰ ਹੁਣ ਤੁਸੀਂ ਅਹ ਰੋਡ ਤੇ ਨਿਕਲ ਜਾਓ ਸੜਕ ਤੇ ਆਏ ਅ ਤੁਸੀਂ ਜਾਂਓਗੇ ਤੁਹਾਨੂੰ ਕੋਈ ਸਾਈਕਲ ਨਹੀਂ ਦਿਖਦਾ। ਤੁਹਾਨੂੰ ਪੈਦਲ ਤਾਂ ਲੋਕ ਬਹੋਤ ਦੂਰ ਦੀ ਗੱਲ ਹੈ ਵੀ ਪੈਦਲ ਤੁਹਾਨੂੰ ਦਿਖ ਜਾਣਗੇ।
ਬਸ-ਬਸ ਇਹੀ ਕਾਰਨ ਹੈ ਜੀ ਪੋਲਿਊਸ਼ਨ ਜਿਹੜਾ ਦਿਨ ਬਰ ਦਿਨ ਵੱਧਦਾ ਪਿਆ ਦੇਖ- ਖੋ ਲੋਕੀ ਕੀ ਕਰਦੇ ਪਏ ਨੇ। ਪੇੜ- ਪੌਦੇ ਲਾਉਂਦੇ ਨੀ ਪਏ, ਅਗਰ ਲੱਗੇ ਵੀ ਹੋਏ ਨੇ ਤੇ ਉਹਨਾਂ ਨੂੰ ਕੱਟਦੇ ਪਏ ਨੇ। ਕੱਟ-ਕੱਟ ਕੇ ਉੱਥੇ ਕਲੋਨੀਆਂ ਕੱਟਦੇ ਪਏ ਨੇ। ਤੇ ਦੇਖੋ ਸਾਨੂੰ ਆਕਸੀਜਨ ਕਿੱਥੋਂ ਮਿਲੇਗੀ? ਤੇ ਅਸੀਂ ਲੋਕ ਬਿਮਾਰੀਆਂ ਹੀ ਆਪਣੇ ਸਰੀਰ ਦੇ ਵਿੱਚ ਪੈਦਾ ਹੋਣੀਆਂ ਨੇ ਨਾ ਇਹਨਾਂ ਦੇ ਕਾਰਨ ਤੇ।
ਬਿਲਕੁਲ ਸਹੀ ਹੈ। ਤੇ ਆਪਾਂ ਇਹਨਾਂ ਚੀਜ਼ਾਂ ਨੂੰ ਸੋਚ ਨਹੀ ਰਹੇਗੇ ਪਰ ਇਹ ਚੀਜ਼ਾਂ ਹੀ ਆਪਣੇ ਲਈ ਨੁਕਸਾਨ ਕਰ ਰਹੀਆਂ ਨੇ।
ਬਿਲਕੁਲ ਤੇ ਦੇਖੋ ਸਾਡੇ ਸ਼ਹਿਰਾਂ ਦੇ ਵਿੱਚ, ਜਗਾ-ਜਗਾ ਤੇ ਫੈਕਟਰੀਆਂ ਨੇ। ਔਰ ਫੈਕਟਰੀਆਂ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ। ਉਹ ਸਾਰਾ ਧੂੰਏ ਵਾਲਾ ਕੰਮ ਹੈ। ਔਰ ਜਿਹੜਾ ਉਹ ਧੂੰਆਂ ਨਿਕਲਣਾ। ਤੇ ਉਹ ਗੰਦਾ ਤੋਂ ਹੁੰਦਾ ਜਾ ਕੇ ਤੇ ਦੇਖੋ ਪੋਲਿਊਸ਼ਨ ਹੀ ਬਣਦਾ ਨਾ ਇੱਕ ਹਿਸਾਬ ਦਾ।
ਪੋਲਿਊਸ਼ਨ ਹੀ ਬਣਨਾ ਏ।
ਸਾਨੂੰ ਕਈ ਬਿਮਾਰੀਆਂ ਲੱਗਦੀਆਂ ਨੇ ਓ ਜਿਵੇਂ ਕਿ ਅੱਜ ਕੱਲ ਤਾਂ ਦੇਖੋ ਕੈਂਸਰ ਵੀ ਹੁੰਦਾ ਹੈ ਕਈਆਂ ਨੂੰ। ਉਹ ਦਿਲਾਂ ਦੀਆਂ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ।
ਅੱਜ ਕੱਲ ਬਿਮਾਰੀਆਂ ਦਾ ਹੋਰ ਕਾਰਨ ਕੀ ਬਿਮਾਰੀਆਂ ਦਾ ਕਾਰਨ ਹੀ ਇਹੀ ਹੈ।
ਬਿਲਕੁਲ-ਬਿਲਕੁਲ ਇਹੀ ਕਾਰਨ ਹੈ ਜੀ।
ਓਹੀ ਹੈ ਨਾ ਹੁਣ ਇਹਨਾਂ ਚੀਜ਼ਾਂ ਨੂੰ ਰੋਕੇੇ ਤੇ ਰੋਕੇ ਕਿਵੇਂ?
ਤੇ ਰੋਕਣਾ ਕਿੱਥੇ ਅਸੀਂ ਆਪਣੇ ਆਸ ਪਾਸ ਇੱਕ- ਦੋ ਜਣਿਆਂ ਨੂੰ ਤੇ ਰੋਕ ਸਕਦੇ ਹਾਂ। ਦੇਖੋ ਅੱਜ ਕੱਲ ਤੇ ਹਰ ਲੋਕ ਲੱਗੇ ਦੇ ਨੇ ਬੜਾ ਜਿੰਨਾ ਮਰਜ਼ੀ ਰੋਕ ਲਓ। ਹੁਣ ਦੇਖੋ ਅੱਜ ਕੱਲ ਲੋਕੀ ਕੀ ਕਰਦੇ ਨੇ ਕੂੜਾ ਵਗੈਰਾ ਤੁਸੀਂ ਡਸਟ ਬੀਨ ਦੇ ਵਿੱਚ ਨਹੀਂ ਫੇਕਦੇ। ਉਹਨਾਂ ਨੂੰ ਬਾਹਰ ਫੈਕ ਦੇ ਨੇ ਉਹਨੂੰ ਜਲਾ ਦਿੰਦੇ ਨੇ ਜਿਹੜਾ ਜਲ ਕੇ ਪਲਾਸਟਿਕ ਦਾ ਔਰ ਗੰਦਗੀ ਦਾ ਜਿਹੜਾ ਧੂੰਆਂ ਏ ਉਹ ਵੀ ਤਾਂ ਦੇਖੋ ਜਾ ਕੇ ਪੋਲਿਊਸ਼ਨ ਦਾ ਹੀ ਕਾਰਨ ਬਣਨਾ ਐ।
ਹਾਂਜੀ ਮੈਂ ਤੁਹਾਨੂੰ ਇ ਗੱਲ ਕਹਿਣ ਲੱਗੀ ਸੀ, ਕਿ ਲੋਕ ਨਾ ਮਤਲਬ ਕਿ ਕੂੜਾ ਵੀ ਇਹ ਨੀ ਵੀ ਹਾਂਜੀ ਡਸਟਬਿਨ ਚ ਪਾ ਦੇ ਜੋ ਕੂੜੇ ਵਾਲੇ ਆਉਂਦੇ ਨੇ ਲੈਣ ਵਾਸ- ਤੇ ਹਨਾ ਤੇ ਦੇਖੋ ਵੈਸੇ ਤਾਂ ਜਿਹੜਾ ਉਹ ਵੀ ਕੁੂੜਾ ਆਪਣੇ ਤੋਂ ਲੈ ਕੇ ਜਾਂਦੇ ਨੇ ਉਹ ਵੀ ਕਿਸੇ ਜਗਾ ਤੇ ਨਾ ਉਹਨੂੰ ਡਿਸਪੋਜਲ ਕਰਦੀ ਹੈ ਕਿਵੇਂ ਨਾ ਕਿਵੇਂ ਤਰੀਕੇ ਨਾਲ। ਐਟਲੀਸਟਿਹੜੇ ਪਲਾਸਟਿਕ ਦੇ ਲਿਫਾਫੇ ਨੇ ਜਾਂ ਕੁਝ ਹੋਰ ਏ? ਉਹਨਾਂ ਨੂੰ ਆਪਾਂ ਅੱਗ ਲਾ ਰਹੇ ਤਾਂ ਉਹ ਤਾਂ ਬਿਲਕੁਲ ਹੀ ਉਹ ਗੈਸਸ ਪ੍ਰਦੂਸ- ਕਰੀ ਜਾ ਰਹੀ ਏ।
ਹਾਂਜੀ- ਹਾਂਜੀ।
ਕਿਸੇ ਪਾਸੋਂ ਵੀ ਨਹੀਂ ਸਹੀ ਹੈਗਾ। ਤੇ ਪਰ ਆਪਾਂ ਸੋਚ ਹੀ ਨਹੀ ਰਹੇ ਇਹਨਾਂ ਚੀਜ਼ਾਂ ਕ ਕਾਨੀ। ਹੁਣ ਉਹੀ ਚੀਜ਼ ਏ, ਹੁਣ ਮੇਰੀ ਗੱਲ ਸੁਣੋ? ਹੁਣ ਕਿੰਨੇ ਵਾਰ ਆਏ ਏ ਕਿ ਪਲਾਸਟਿਕ ਬੈਨ ਕਰ ਹੋਣੀ ਹੈ ਹਨਾ। ਕਿੰਨੇ ਵਾਰ ਇਹ ਚੀਜ਼ ਆ ਚੁੱਕੀ ਹੈ, ਕਿ ਪਲਾਸਟਿਕ ਵੈਨ ਹੋ ਗਈ ਹੈ ਪਲਾਸਟ ਸਟਿਕ ਦੀਆਂ ਬੋਟਲਾਂ ਨਹੀਂ ਯੂਜ ਕਰਨੀਆਂ, ਪੋਲੋਥੀਨ ਨਹੀਂ ਯੂਜ ਕਰਨੀਆਂ ਤੇ ਉਹ ਫੇਰ- ਫੇਰ ਨਹੀਂ ਬੰਦ ਹੁੰਦੈ। ਬੰਦ ਕਿੱਥੋਂ ਹੋਣਗੇ? ਲੋਕਾਂ ਨੂੰ ਕਹਿਣ ਦੇ ਨੇ ਤੁਸੀਂ ਪਲਾਸਟਿਕ ਨੀ ਯੂਜ ਕਰਨੀ।
ਹਾਂਜੀ ਹੁੰਦੀ ਏ ਜੀ, ਆਪਣਾ ਦਸ ਪੰਦਰਾਂ ਦਸ ਕੁ ਦਿਨ ਵਾਸਤੇ ਕਰਦੇ ਨੇ। ਚਲੋ ਪੁਲਿਸ ਵਾਲੇ ਰੇਟ ਵਗੈਰਾ ਮਾਰਦੇ ਨੇ, ਫੇਰ ਉਹੀ ਕੰਮ ਸ਼ੁਰੂ ਹੋ ਜਾਂਦਾ ਜੀ। ਕੋਈ ਚੀਜ਼ ਵੀ ਦੇਖੋ ਰੋ ਕੀ ਨਹੀ ਜਾਂਦੀ ਵੀ, ਇਹਨਾਂ ਦੇ ਕੋਲੋਂ ਬਈ ਅਸੀਂ ਆਪਣਾ ਅਗਰ ਤੁਸੀਂ ਜੇ ਸੇਫ ਰਹਿਣਾ ਏ ਤੇ ਸਾਨੂੰ ਇਹ ਚੀਜ਼ਾਂ ਕਰਨੀਆ ਪੈਣੀਆ ਨੇ।
ਫਿਰ ਇੱਥੇ ਗੱਲ ਇਹ ਵੀ ਆਦੀ ਏ ਨਾ ਦੇਖੋ ਛੋਟੇ ਦੁਕਾਨਦਾਰ ਰੌਲਾ ਪਾਦੇ ਨੇ ਕਹਿੰਦੇ ਸਾਡੇ ਤੋਂ ਤੁਸੀ ਪਲਾਸਟਿਕ ਬੰਦ ਕਰਵਾਤੀ ਲਿਫਾਫੇ ਬੰਦ ਕਰਵਾਤੇ ਠੀਕ ਏ, ਅਸੀਂ ਸਮਝਾ ਲਿਆ ਗਾਹਕ ਨੂੰ ਹਨਾ ਵੇ ਵੀ ਕਰਨ ਲਾਗੇ ਕਹਿੰਦੇ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆ ਦੇ ਨੇ ਚਿਪਸ ਨੇ ਬ ਕੁੁੱਟ ਨੇ ਇਹ ਵੀ ਤਾਂ ਲਿਫਾਫ ਪੋਲੀਥੀਨ ਵਿੱਚ ਹੀ ਆਦੇ ਨੇ। ਇਹ ਕਾਹਦੇ ਵਿੱਚ ਆਦੇ ਨੇ ਉੱਥੇ ਕਿਉਂ ਨੀ ਤੁਸੀਂ ਬੰਦ ਕਰਦੇ। ਤੁਸੀਂ ਸਾਡੇ ਛੋਟੇ ਮਤਲਬ ਕਿ ਰੂਪ ਦੇ ਵਿੱਚ ਬੰਦ ਕਰਵਾ ਤਾਂ ਉਹਨਾ ਨੂੰ ਤੇ ਕਹਿੰਦੇ ਜਿੱਥੇ ਫੈਕ ਫੈਕਟਰੀਆਂ ਦੇ ਵਿੱਚ ਇੱਕ ਦਿਨ ਦੇ ਵਿੱਚ ਲੱਖਾਂ ਕਰੋੜਾਂ ਦਾ ਮਾਲ ਬਣ ਰਿਹਾ ਏ, ਉਹ ਬਾਹਰ ਆ ਰਿਹਾ ਐ। ਦੁਕਾਨਾਂ ਤੇ, ਤੇ ਕਹਿੰਦੇ ਪਲਾਸਟਿਕ ਉਹ ਉਹਦਾ ਹਿਸਾਬ ਕੌਣ ਦਊਗਾ?
ਇਹ ਤੇ ਹੈ ਹੀ ਹੈ ਜੀ ਦੇਖੋ ਇਹ ਚੀਜ਼ਾਂ ਸਿਰਫ ਇੱਕ ਦੋ ਦਿਨ ਵਾਸਤੇ ਤੇ ਕਰਦੇ ਇਹ ਲੋਕ, ਫੇਰ ਉਹੀ ਚੀਜ਼ਾਂ ਸ਼ੁਰੂ ਕਰ ਦਿੰਦੇ ਨੇ।
ਬਿਲਕੁਲ, ਤੇ ਫੇਰ ਉਦੋਂ ਵੱਡੀ ਗੱਲ ਉਹ ਕਹਿੰਦੇ ਤੁਸੀਂ ਮਤਲਬ ਕਿ ਦੁਕਾਨਦਾਰਾਂ ਨੂੰ ਕਹਿਨੇ ਹੋ ਵੀ, ਪਲਾਸਟਿਕ ਦੇ ਲਿਫਾਫੇ ਨਹੀਂ ਰੱਖਣੇ, ਨਹੀਂ ਵੇਚਣੇ। ਕਹਿੰਦੇ ਜਿੱਥੇ ਬਣਦੇ ਨੇ ਅਗਰ ਉੱਥੇ ਹੀ ਤੁਸੀਂ ਰੋਕ ਲਗਾ ਦੋ ਫੈਕਟਰੀਆਂ ਦੇ ਵਿੱਚ, ਪਲਾਸਟਿਕ ਦਾ ਲਿਫਾਫਾ ਬੰਨਣਾ ਹੀ ਬੰਦ ਹੋ ਜੇ ਤਾਂ ਕਹਿੰਦੇ ਸਾਡੇ ਤੱਕ ਆਊਗਾ ਕਿੱਥੋਂ?
ਬਿਲਕੁਲ ਸਾਨੂੰ ਤਾਂ ਇਉ ਚਾਹੀਦਾ ਵੀ ਦੇਖੋ ਸਭ ਨੂੰ ਇਹੀਓ ਕਹੀਏ ਕਿ, ਤੁਸੀ ਜ਼ਿਆਦਾ ਤੋਂ ਜ਼ਿਆਦਾ ਪੇੜ-ਪੌਦੇ ਲਾਓ, ਜਿਹਦੇ ਕਾਰਨ ਕੀ ਹੈ ਕਿ ਤੁਹਾਨੂੰ ਕੋਈ ਦਿ ਦਿੱਕਤ ਪਰੇਸ਼ਾਨੀ ਨਾ ਆਏ, ਤੁਸੀ ਬਿਮਾਰੀਆਂ ਤੋਂ ਵੀ ਦੂਰ ਰਹਿ ਸਕ
ਬਿਲਕੁਲ-ਬਿਲਕੁਲ। ਹੁਣ ਦੇਖੋ, ਟੈਂਪਰੇਚਰ ਇੰਨਾ ਜ਼ਿਆਦਾ ਹਾਈ ਹੋਇਆ ਪਿਆ ਹਰ ਘਰ ਦੇ ਵਿੱਚ ਏ ਸੀ ਐ। ਏ ਸੀ ਦਾ ਜਿਹੜੀ ਸਾਰੀ ਗਰਮੈਸ਼ ਹੈ ਜਾ ਆ ਕਈਏ ਏ ਸੀ ਦੇ ਵਿੱਚੋਂ ਵੀ ਤਾਂ ਗੈਂਸਸ ਨਿਕਲਦੀਆ ਨੇ, ਉਹ ਸਾਰੀਆਂ ਇਨਵਾਇਰਮੈਂਟ ਵਿੱਚ ਜਾ ਰਹੀਆ ਨੇ।
ਬਿਲਕੁਲ-ਬਿਲਕੁਲ ਦੇਖੋ ਅੱਜ ਦੇ ਟਾਈਮ ਦੇ ਵਿੱਚ ਘਰ ਦੇ ਵਿੱਚ ਜੇ ਤਿੰਨ ਜਾ ਪੰਜ ਕਮਰੇ ਨੇ ਨਾ। ਤੇ ਤੁਹਾਨੂੰ, ਪੰਜਾਂ ਕਮਰਿਆਂ ਦੇ ਵਿੱਚ ਏਸੀ ਲੱਭੇਗਾ ਤੇ ਦੇਖੋ ਘਰਾਂ ਦੇ ਵਿੱਚ ਕਿਚਨ ਤੇ ਕਿਚਨ ਦੇ ਚਿਮਨੀਆਂ ਲੱਗੀਆ, ਉਹ ਵੀ ਜਿਹੜਾ ਧੂੰਆਂ ਉਹ ਵੀ ਜਾ ਕੇ ਦੇਖੋ,
ਉਹ ਵੀ ਬਾਹਰ ਜਾ ਰਿਆ, ਹਾਂ ਉਹ ਵੀ ਬਾਹਰ ਜਾ ਰਹੇ।
ਤੇ ਗਰਮੀ ਵੀ ਕੀ ਕਰੇਗੀ ਦੇਖੋ ਗਰਮੀ ਤਾਂ ਦਿਨ ਪਰ ਦਿਨ ਵੱਧ ਦੀ ਜਾਏਗੀ ਉਹ ਪਹਿਲਾ ਟਾਈਮ ਹੁੰਦਾ ਸੀ, ਜਦੋਂ ਅਸੀਂ ਸਭ ਲੋਕਾਂ ਨੇ ਕੋਠਿਆਂ ਤੇ ਸੋਣਾ। ਬਿਨਾਂ ਪੱਖਿਆਂ ਤੋਂ ਵੀ ਸੋਹਣਾ ਤੇ ਵੀ ਮੌਸਮ ਠੰਡੇ ਲੱਗਣੇ।
ਹਾਂ, ਹੁਣ ਫਿਰ ਉਹੀ ਗੱਲ ਹੈ ਹੁਣ ਏ ਸੀ ਕਰਕੇ, ਕਿ ਤਾਂ ਲੋਕ ਬਾਹਰੋ ਪਹਿਨ ਵੀ ਹੱਟ ਗਏ ਆ, ਬਾਹਰ ਜੇ ਮਤਲਬ ਕਿ ਬਿਲਡਿੰਗ ਕਰਦਾ ਕਿਸੇ ਦਾ ਪਹਿਲੀ ਗੱਲ ਤਾਂ ਅੱਜ-ਕੱਲ ਏ ਸੀ ਛੱਡੇ ਤੋਂ ਉੱਥੇ ਪੈਂਦੇ ਆ ਪਰ ਜੇ ਚਲੋ ਦਿਲ ਵੀ ਕਰਦਾ ਕਦੇ ਬਾਹਰ ਪੈਂਣ ਦਾ ਤੁਸੀਂ ਪੈ ਹੀ ਨਹੀਂ ਸਕਦੇ।
ਨਾ ਜੇ
ਤੁਸੀਂ,
ਦੇਖੋ ਬਾਹਰ ਪੈਣਾ ਵੀ ਕੀ ਅੱਜ-ਕੱਲ ਉਹ ਮਾਹੌਲ ਹੀ ਨਹੀ ਰਿਹਾ। ਬਈ ਤੁਸੀਂ ਛੱਤਾਂ ਤੇ ਸੋ ਸਕੋ, ਇਹ ਚੀਜ਼ ਵੀ ਹੈਗੇ ਸੋਵੇਗੇ ਵੀ ਕਿਵੇਂ ਦੇਖੋ ਹਰ ਕਿਸੇ ਦੀ ਛੱਤ ਦੇ ਉੱਤੇ ਏਸੀਆਂ ਦੇ ਬਲੋਅਰ ਚੱਲਦੇ ਪਏ ਨੇ।
ਹਾਂਜੀ-ਹਾਂਜ
ਤੇ ਸੁੱਤਾ ਜਾਏਗਾ ਵੀ ਨਈਂ
ਹਾਂ ਸੁੱਤਾ ਵੀ ਕਿਵੇਂ ਜਾਊਗਾ, ਓ ਗਰਮੈਸ਼ ਈ ਏਨੀ ਆ ਵੀ ਤੁਸੀਂ ਅਹ ਚਾਕੇ ਵੀ ਨੀ ਤੁਸੀਂ ਪੈ ਸਕਦੇ।
ਬਸ ਜੀ ਇਨਸਾਨ ਜੇੜਾ ਨਾ ਅੱਜ-ਕੱਲ ਸਾਡੇ ਲਈ ਨਾ ਸਾਰੀਆਂ ਸਹੂਲਤਾਂ ਬਨ ਗਈਆਂ ਗਰਮੀਆਂ ਦੇ ਵਿੱਚ ਅਸੀਂ ਦਿਨ ਚੜਦੇ ਈ ਏਸੀ ਲਾਨੇ ਨੇ ਰਾਤੀ ਵੀ ਨੀ ਬੰਦ ਹੋਨੇ ਅਗਲੇ ਦਿਨ ਸਵੇਰੇ ਬੰਦ ਹੋਨੇ ਨੇ, ਤੇ ਜੇ ਸਰਦੀਆਂ ਨੇ ਜੀ ਅਸੀਂ ਆਪਨੇ ਕਮਰੇ ਦੇ ਵਿੱਚ ਬਲੋਅਰ ਲਾ ਕੇ ਬੈ ਜਾਨਾ, ਅਸੀਂ ਐ ਨੀ ਵੇਖਦੇ ਕੇ ਬਿਜਲੀ ਦੀ ਵੀ ਬਰਬਾਦੀ ਹੁੰਦੀ ਪਈ ਏ।
ਹਾਂ, ਹੀਟਰ ਚਲਾ ਲੇ। ਤੇ ਹੁਨ ਆਪਾਂ ਕਿੰਨੇ ਦੇਖੋ ਇੰਸੀਡੈਂਟਸ ਸੁਨਦੇ ਆ ਸਰਦੀਆਂ ਦੇ ਵਿੱਚ ਵਿੱਚ ਵੀ ਹੀਟਰ ਲਗਾ ਕੇ ਹਨਾ ਕਮਰਾ ਬੰਦ ਕਰਕੇ ਬੈ ਅ ਅ ਪੈ ਗਏ ਸਾਰੇ ਜਨੇ ਤੇ ਓ ਅੰਦਰ ਹੀਟਰ ਦੀ ਓ ਗਰਮੈਸ਼ ਹੋ ਗਈ, ਇੰਨੀ ਕੁ ਜਾਦਾ ਗਰਮੈਸ਼ ਹੋ ਗਈ ਕਮਰੇ ਚ ਤਪਸ਼ ਆਗੀ ਤੇ ਓ ਅੱਗ ਲੱਗ ਗਈ।
ਹਾਂ ਬਸ ਏਹੀ ਚੀਜ਼ ਐ ਨਾ ਅਸੀਂ ਲੋਕ, ਅੱਜ ਦੇ ਟਾਈਮ ਦੇ ਵਿੱਚ ਸੋਹਲ ਬਹੋਤ ਬਨ ਗਏ ਆਂ। ਵੈਸੇ ਕੈਨੇ ਆਂ ਕੇ ਸਾਨੂੰ ਸਾਰੀਆਂ ਫਸੀਲਟੀਆਂ ਮਿਲਦੀਆਂ ਪਈਆਂ। ਤੇ ਅਸੀਂ ਕਿਓਂ ਨਾ ਬੈ ਕੇ ਮਜ਼ੇ ਲਈਏ।
ਹਾਂ ਬਿਲਕੁਲ ਮੇਰੀ ਗੱਲ ਸੁਨੋ ਇੰਨੇ ਕੁ ਸੋਹਲ ਹੋ ਚੁੱਕੇ ਆਂ ਅਗਰ ਮੈਂ ਆਪਨੇ ਤੇ ਵੀ ਗੱਲ ਲਗਾਵਾਂ ਨਾ ਅੱਗੇ ਸੀ ਹਨਾ ਛੋਟੇ ਹੁੰਦੇ ਸਕੂਲ ਜਾਨਾ ਏਨੀ-ਏਨੀ ਦੂਰ ਸਾਈਕਲ ਚਲਾ ਕੇ ਜਾਂਦੇ। ਪੈਦਲ ਚਲਾਂਦੇ ਅੱਗੇ ਕੇੜੇ ਆਪਨੇ ਕੋਲ ਗੱਡੀਆਂ ਹੁੰਦੀਆਂ ਸੀ ਸਕੂਟਰ ਹੁੰਦੇ ਸੀ। ਠੀਕ ਐ ਨਾ-ਨਾ ਮਾਂ ਬਾਪ ਕੋਲ ਹੁੰਦੇ ਸੀ, ਸਿੱਧੀ ਗੱਲ ਐ। ਤੇ ਕੌਨ ਆਪਾਂ ਨੂੰ ਵੈਨਾਂ ਕਰਾ ਕੇ ਦਿੰਦਾ ਸੀ ਆਟੋਆਂ ਤੇ ਭੇਜਦਾ ਸੀ। ਤੇ ਹੁਨ ਸਾਰੀਆਂ ਸਹੂਲਤਾਂ ਦੇ ਵਿੱਚ ਰੈਨ ਕਰਕੇ ਮੈਂ ਨਾ ਕੁਛ ਦਿਨਾਂ ਦੀ ਨਾ ਇੱਕੋ ਦਿਨ ਮੈਨੂੰ ਮਾਰਕੀਟ ਜਾਨਾ ਪੈ ਗਿਆ ਦੁਪੈਰ ਦੇ ਟੈਮ ਵੈ ਜੇ ਥੋਨੂੰ ਸਰਦਾ ਏਸੀ ਚੀ ਬੜੇ ਰੈਨਾ, ਓ ਮੈਂ ਜ ਪੈਲੇ ਦਿਨ ਮਾਰਕੀਟ ਚ ਗਈ ਮੈਂ ਹਾਂ ਘੰਟਾ ਡੇਢ ਘੰਟਾ ਲਗਾਏਆ ਹੋਊਗਾ ਮੁਸ਼ ਕਿਲ ਨਾਲ ਜਦ ਮੈਂ ਵਾਪਸ ਆਈ ਤਾਂ ਬਿਲਕੁਲ ਮਤਲਬ ਕਿਆ ਏ ਜਾਨ ਤੇ ਸਿਰ ਦਰਦ ਮੇਰਾ ਬੁਰਾ ਹਾਲ, ਸਿਰ ਦਰਦ ਦੇ ਨਾਲ ਮੈਂ ਆ ਕੇ ਪੈ ਗੀ। ਬੱਚੇਆਂ ਤੋਂ ਉੱਪਰ ਦੀ ਚਾ ਬਨਵਾਈ ਥੋੜੀ ਜੀ ਜਾਂ ਪਾਨੀ-ਪੂਨੀ ਲੈ ਕੇ ਉਵੇਂ ਮੈਂ ਪੈ ਗੀ। ਬਈ ਅਗਲੇ ਦਿਨ ਇੱਕ ਦੋ ਦਿਨ ਛੱਡ ਕੇ ਮੈਨੂੰ ਫੇਰ ਦੁਪੈਰ ਦੇ ਟੈਮ ਜਾਨਾ ਪੈ ਗਿਆ ਓਹੀ ਬਾਰਾਂ ਇੱਕ ਵਜੇ ਓਵੀ ਘੰਟੇ ਕ ਡੇਢ ਘੰਟੇ ਦਾ ਕੰਮ ਸੀ ਆ ਕੇ ਫੇਰ ਮੈਨੂੰ ਬੜੀ ਟੈਂਨਸ਼ਨ ਹੋਈ। ਮੈਂ ਕਿਆ ਮੈਨੂੰ ਟੈਸਟ ਕਰਾਨੇ ਚਾਈਦੇ ਨੇ ਵੀ ਮੇਰਾ ਤਾਂ ਇਸ ਤਰ੍ਹਾਂ ਸਿਰ ਦੁੱਖਨ ਦਾ ਦੁੱਖਨ ਲਾਗੇਆ। ਮੇਰੇ ਚ ਕੋਈ ਕਮੀ ਆਗੀ ਕੋਈ ਵਿ ਵਿਟਾਮਿਨ ਦੀ ਕਮੀ ਆਗੀ ਜਾਂ ਕੁਛ ਦਿੱਕਤ ਐ ਤੇ ਓਹੋ ਐ ਫੇਰ ਇੱਕ ਅੱਧੇ ਵਾਰ ਜਦੋਂ ਮੈਨੂੰ ਫੇਰ ਏਹੇ ਇੰਸੀਡੈਂਟ ਹੋਇਆ ਫੇਰ ਮੇਰੇ ਦਮਾਗ ਵਿੱਚ ਸਮਝ ਆਈ ਵੀ ਜਦੋਂ ਮੈਂ ਦੁਪੈਰ ਵਿੱਚ ਬਾਰ ਨਿਕਲਦੀ ਐਂ ਤਾਂ ਉਦੂੰ ਬਾਦ ਹੀ ਮੇਰਾ ਸਿਰ ਦੁਖਦਾ ਤੇ।
ਜੀ-ਜੀ ਏ ਤੇ ਹੈ ਦੇਖੋ ਅਸੀਂ ਲੋਕ ਕੀ ਐ ਬਈ ਸਾਰਾ ਦਿਨ ਆਪਨੇ ਕਮਰਿਆਂ ਦੇ ਵਿੱਚ ਰੈਂਨੇ ਆਂ ਏਸੀ ਚਲਾ ਕੇ ਤੇ ਅਗਰ ਓਹੀ ਅਸੀਂ ਠੰਡ ਦੇ ਵਿੱਚੋਂ ਅਗਰ ਬਾਰ ਗਰਮੈਸ਼ ਵਿੱਚ ਜਾਨਾ ਓ ਕੀ ਕੀ ਸਾਡੇ ਸਿਰ ਨੂੰ ਸਿੱਧਾ ਵਜਦੀ ਐ ਓ ਗਰਮੀ, ਓਦੇ ਨਾਲ ਸਾਡਾ ਖਾ ਰੈਂਦਾ ਕਦੀ ਸਾਡਾ ਬੀ ਪੀ ਲੋਅ ਹੋ ਜਾਂਦਾ।
ਫਿਰ ਓਹੀ ਚੀਜ਼ ਐ ਨਾ ਹੁਨ ਦੇ ਦੇਖੋ ਮੇਰੇ ਸਰੀਰ ਨੂੰ ਪਤਾ ਲਾਗੇਆ ਵੀ ਏਨੇ ਗਰਮੀ ਨਹੀਂ ਬਰਦਾਸ਼ਤ ਕਰਨੀ। ਏਨੂੰ ਤਾਂ ਠੰਡਾ ਮੌਸਮ ਜਿਵੇਂ ਆਪਾਂ ਕੈਨੇ ਆਂ ਏਸੀ ਹੀ ਚਾਈਂਦਾ ਓ ਜਿਸ ਦਿਨ ਮੈਂ ਆਪਣੇ ਸਰੀਰ ਨੂੰ ਬਾਹਰ ਕੱਢਦੀ ਆ ਗਰਮੀ ਦੇ ਵਿੱਚ ਹਨਾ ਕਦੇ-ਕਦੇ ਰੇਅਰ-ਟੂ-ਰੇਅਰ ਤਾਂ ਮੇਰੀ ਬੋਡੀ ਰਿਐਕਟ ਕਰਦੀਏ ਮੇਰੇ ਤੇ।
ਹਾਂ ਇਹ ਤੇ ਹੈ ਜੇ ਮੇਰਾ ਆਪਣਾ ਇਹ ਹਾਲ ਹੈ ਮੈਂ ਗਰਮੀਆਂ ਦੇ ਵਿੱਚ ਮੈਂ ਸ਼ੈਸ ਕਹਿੰਦੀ ਇਹਨਾਂ ਨੂੰ ਵੀ ਮੈਨੂੰ ਕਿਤੇ ਨਾ ਲੈ ਕੇ ਜਾਇਆ ਕਰੋ। ਮੈਨੂੰ ਬੜੀ ਦਿੱਕਤ ਹੁੰਦੀ ਮੇਰਾ ਤੇ ਇੱਕ ਵਾਰ ਜੇ ਸਿਰ ਫੜਿਆ ਗਿਆ ਨਾ ਤੇ ਮੇਰਾ ਨੀ ਸਹੀ ਹੋਣਾ ਉਹ ਅਗਲੇ ਦਿਨ ਤੱਕ ਇੰਨਾ ਬੁਰਾ ਹਾਲ ਹੋ ਜਾਂਦਾ।
ਬਿਲਕੁਲ ਤੇ ਆਹੀ ਕਾਰਨ ਹੈ ਹੁਣ ਮੈਂ ਮਤਲਬ ਕਿ ਮੈਨੂੰ ਕੋਈ ਕੰਮ ਹੋਵੇ ਅਗਰ ਇਹ ਹੈ ਵੀ ਕੋਈ ਐਮਰਜੈਂਸੀ ਹੈ ਤਾਂ ਕੀ ਕਹਿਣਾ ਅਦਰਵਾਈਜ਼ ਮੈਨੂੰ ਪਤਾ ਵੀ ਮੈਂ ਦੁਪਹਿਰੇ ਬਾਹਰ ਨੀ ਜਾਂਦੀ। ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਅਗਰ ਕਿਤੇ ਜਾਣਾ ਮਾਰਕੀਟ ਦਾ ਕੰਮ ਹੈ ਕੁਝ ਵੀ ਹੈ ਪੰਜ ਵਜੇ ਤੋਂ ਬਾਅਦ
ਬਿਲਕੁਲ ਜੀ ਅੱਜ ਕੱਲ ਤਾਂ ਦੇਖ ਦੇਖੋ ਇਹ ਜਿਵੇਂ ਹੁਣ ਗਰਮੀ ਦੇ ਦਿਨ ਨੇ ਧੁੱਪ ਵੀ ਦੇਖੋ, ਆਹ ਤੁਹਾਨੂੰ ਸਾਢੇ ਸੱਤ ਵਜੇ ਤੱਕ ਤੇ ਪ੍ਰੋਪਰ ਧੁੱਪ ਲੱਭੇਗੀ।
ਹਾਂਜੀ-ਹਾਂਜੀ। ਸਹੀ ਹਾਂ। ਜਾਣਾ ਕਿੱਥੇ ਹੈ ਬਿਲਕੁਲ ਤੇ ਤੁਸੀਂ ਦੁਪਹਿਰ ਦੇ ਟਾਈਮ ਤਾਂ ਬਿਲਕੁਲ ਹੀ ਨੀ ਮਤਲਬ ਕਿ ਉਹ ਕਰ ਸਕਦੇ ਵੀ ਹਾਂਜੀ।
ਨਾ-ਨਾ ਜੀ ਦੁਪਹਿਰ ਟਾਈਮ ਤੇ ਕੋਈ ਕਹਿ ਦੇ ਨਾ ਕਿ ਬਾਜ਼ਾਰੋਂ ਕੁਛ ਲਿਆ ਦੋ ਬਈ ਖਤਮ ਹੋ ਗਿਆ ਤੇ ਉਦੋਂ ਵੀ ਐਵੇਂ ਲੱਗਦਾ ਕਿ ਨਾ ਬਈ ਤੁਸੀਂ ਚਲੇ ਜਾ ਮੇਰੇ ਕੋਲੋਂ ਤੇ ਨਹੀ ਜਾਇਆ
ਮੇਰੇ ਕੋਲ ਤਾਂ ਨਹੀਂ ਜਾਏ ਜਾਣਾ। ਬਿਲਕੁਲ ਸਹੀ ਗੱਲ ਹੈ ਵੀ ਆਪਾਂ ਸਰੀਰਾਂ ਨੂੰ ਬਹੁਤ ਹੀ ਸੋਹਲ ਕਰ ਲਿਆ ਆਪਾਂ
ਬਿਲਕੁਲ ਅਸੀਂ ਆਪਣੇ ਕਰ ਲਿਆ ਤੇ ਤੇ ਆਪਣੇ ਬੱਚਿਆਂ ਨੂੰ ਵੀ ਅੱਗੋਂ ਇਹੀ ਚੀਜ਼ਾਂ ਨਾਲ ਖ਼ਰਾਬ ਪਏ ਹਾਂ।
ਹਾਂ ਉਹੀ ਚੀਜ਼ ਦਾ ਹੁਣ ਉਹਨ ਨੂੰ ਪਿਆਰ ਕਹਿ ਲਓ ਕੁਛ
ਹਾਂ ਬਿਲਕੁਲ-ਬਿਲਕੁਲ ਸਹੀ ਕਹਿੰਦੇ ਪਓ ਤੇ ਚਲੋ ਦੀਦੀ ਮੈਂ ਤਾਂ ਨਾ ਫਿਰ ਕਾਲ ਕਰਦੀ ਹ, ਮੈਨੂੰ ਨਾ ਫੋਨ ਪਿਆ ਕਿਸੇ ਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।
ਓਕੇ ਜੀ, ਓਕੇ।